ਹੈਲੋ
ਹਾਂਜੀ
ਹਾਂਜੀ ਮਹਾਰਾਜ ਕੀ ਕਹੋਗੇ
ਐ ਵਧੀਆ ਵਧੀਆ ਲੁਡਰੂ ਜੀ ਮਹਾਦੇਵ ਜਾਾਨ ਦਾ ਪ੍ਰੋਗਰਾਮ ਵਧਾ ਲਾ ਇੱਕ ਵਾਰੀ ਚੱਲਦੇ ਹਾਂ
ਦੇਖਾਂਗੇ ਭੋਲੇ ਨ ਦੀ ਇੱਛਾ ਹੋਈ ਬੁਲਾ ਲੈਣਗੇ ਫ ਚੱਲਾਂਗੇ
ਉਹਦਾ ਨੀਚੇ ਨਾ ਉਹਦੀ ਉਹ ਹੈ ਕੀ ਕਹਿੰਦੇ ਮਿਲਟਰੀ ਦੀ ਕੈਂਪ ਹੈ ਕੈਂਪ ਤੋਂ ਮੋਟਰਸਾਈਕਲ ਉੱਥੇ ਲਾਉਣੇ ਹੁੰਦੇ ਆ ਫਿਰ ਉੱਪਰ ਤੁਰ ਕੇ ਜਾਣਾ ਹੁੰਦਾ
ਕਿੰਨੀ ਕੁ ਦੂਰ
ਹੈਗਾ ਅੱਧਾ ਪੌਣਾ ਕਿਲੋਮੀਟਰ ਹੈਗਾ ਹੀ ਹੈ ਪੌੜੀਆਂ ਚੜ੍ਹਦੀਆਂ ਨੇ ਹਾਂ ਪੌੜੀਆਂ ਦੀਆਂ ਉੱਥੇ ਤਾਂ ਪੌੜੀਆਂ ਸਟੈਪ ਚੜਦੇ ਆ ਹਾਂ ਉਹ ਛੋਟੀਆਂ ਨੇ ਪੌੜੀਆਂ ਜਿਵੇਂ ਕੱਚਾ ਰਸਤਾ ਹੁੰਦਾ ਏਦਾਂ ਦਾ
ਅੱਛਾ ਅੱਛਾ ਅੱਛਾ
ਹਮ
ਅੱਛਾ ਬੜਾ ਕਾਫੀ ਬੜਾ ਮੰਦਿਰ
ਮੰਦਰ ਤਾਂ ਹਾਂ ਨਹੀਂ ਹੈਗਾ ਤਾਂ ਪਹਿਲਾਂ ਤਾਂ ਉੱਪਰ ਤੱਕ ਪੌੜੀਆਂ ਫੇਿਰ ਉਸ ਤੋਂ ਬਾਅਦ ਡੇਢ ਸੌ ਪੌੜੀ ਚੜ੍ਹ ਕੇ ਮੰਦਿਰ ਹੈ
ਅੱਛਾ ਡੇਢ ਸੌ ਪੌੜ ਚੜ੍ਹਨੀ ਪੈਂਦੀ ਹੈ ਅੱਛਾ ਪੌੜ ਕਾਫੀ ਹੈ ਨਾ ਅਤੇ
ਹਮ ਸ਼ਿਵਲਿੰਗ ਏਦਾਂ ਜਿਵੇਂ ਆਪਾਂ ਪੀਪਲ ਦੇ ਪਿੰੜ ਦੇ ਥੱਲੇ ਸ਼ਿਵਲਿੰਗ ਹੁੰਦੀ ਆਲੇ ਦੁਆਲੇ ਬਸ ਇਨਾ ਕ ਆ ਉਹ
ਅੱਛਾ ਕਿੰਨੀ ਵਾਰ ਗਿਆ ਤੂੰ ਦੋ ਤਿੰਨ ਵਾਰੀ ਜਾ
ਮੈਂ ਦੋ ਤਿੰਨ ਵ ਦੋ ਦੋ ਵਾਰ ਤੱਕ ਗਿਆ ਹੀ ਆ ਘੱਟੋ ਘੱਟ
ਨੈਣਾ ਦੇਵੀ ਦੇ ਵੀ ਜਾਂਦੇ ਦਿ ਉੱਧੋਂ ਜਾ ਕੇ ਆਉਂਦਾ
ਹਮ ਨਾ ਨਾ ਉਹ ਤਾਂ, ਮੈਂ ਕਿਸੇ ਨੂੰ ਪਹਿਲਾਂ ਗੋਬਿੰਦਗੜ੍ਹਾ ਲੈਣਾ ਤੇ ਗਿਆ ਸੀ।
ਸਪੈਸ਼ਲ ਜਾਂਨੇ ਹਾਂ।
ਹਾਂ, ਉੱਥੋਂ ਵੀ ਬੱਸਾਂ ਜਾਂਦੀਆਂ ਨਾ ਲੁੱਡੂ ਜੀ ਮਹਾਦੇਵ
ਅੱਛਾ।
ਹਾਂ, ਹਾਂ, ਗੋਬਿੰਦਗੜ੍ਹੋਂ ਫਿਰ ਉਸ ਤੋਂ ਬਾਅਦ ਮੇਰੇ ਖਿਆਲ, ਮੈਂ ਕਿਸੇ ਦੇ ਨਾਲ ਗਿਆ ਸੀ। ਦੋ, ਵਾਰ ਜਾ ਕੇ ਆਇਆਂ।
ਅੱਛਾ, ਅੱਛਾ, ਉਧਰ ਤਾਂ
ਹਾਂ, ਹਾਂ। ਤਾਂ, ਹੁਣ ਪਤਾ ਹੀ ਹੈ, ਉਹ ਤਾਂ ਯਾਰ ਮੈਪ ਲੱਗ ਜਾਂਦਾ ਅੱਜ ਕੱਲ੍ਹ। ਹਾਂ, ਕੋਈ ਔਖੀ ਗੱਲ ਨਹੀਂ ਹੈਗੀ।
ਪੁੱਛਣ ਦੀ ਲੋੜ ਹੀ ਨੀ ਸਭ ਕੁਝ ਲੱਗ ਜਾਂਦਾ ਪਰ, ਸਰ- ਸਰਦੀਆਂ ਮੈਂ ਕਈ ਵਾਰੀ ਖਾਈ ਚ ਵੀ, ਤਾਰ ਦਿੰਦਾ।
ਹਾਂ ਉਹਦੇ ਵਿੱਚ ਧਰਮ ਭਰਤਾ ਸੀ, ਵੀ ਕੱਲ ਪਹਿਲਾਂ ਆਪਾਂ ਧਰਮ ਦੇ ਵਿੱਚ ਗੱਲ ਕੀਤੀ।
ਹਾਂ, ਧਰਮ ਭਾਰਤਾ ਸੀ। ਧਰਮ ਭ
ਬਸ, ਠੀਕ ਆ।
ਅੱਛਾ, ਵਧੀਆ ਫਿਰ ਤਾਂ ਯਾਰ ਜਾਣਾ ਚਾਹੀਦਾ ਇੱਕ ਵਾਰੀ, ਦੇ ਦਾਂਗੇ, ਦੇ ਦਾਂਗੇ ਪੂਰੀ ਗੱਲ। ਧਰਮ ਬਾਰੇ ਗੱਲਾਂ ਕਰ, ਅੱਛਾ, ਅੱ
ਜਦ, ਸੱਜੀ, ਸੱਜੀ ਮੰਗੀ ਲਈ ਜਾ ਰਿਹਾ। ਅਤੇ,
ਉਹ, ਬਸ ਏਦਾ ਹੀ ਚਲੀ ਜਾਣਾ, ਉਹਦਾ। ਓਨੂੰ ਰਿਜਲਟ ਨੀ, ਨਾ ਪਤਾ, ਅੱਗੇ ਦਾ ਰਿਜਲਟ ਕੀ, ਆ ਉਹਦਾ।
ਨਾਲੇ ਕਿਸੇ ਪਿੱਛੇ ਕਾਹਣੋ, ਆਪਣੇ ਵੈਰ ਪਾਉਣੇ ਆ।
ਭਰਾਵਾ ਇਹਨਾਂ ਚੀਜ਼ਾਂ ਚੋਂ ਨਿਕਲੇ ਹੋਏਆ ਤਾਂ, ਇਹੀ ਕਹਿੰਦੇ ਆ, ਵੀ ਇਹਨਾਂ ਤੋਂ ਬਚੇ ਰਹੋ ਬਸ ਕੋਈ ਕਿਸੇ ਦੇ ਕੰਮ ਨਹੀ ਆਉਂਦਾ। ਹੁਣ, ਤੁਹਾਨੂੰ ਫਿਰ, ਕਿੰਨਾ ਤਾ, ਤੇ, ਮੈਂ ਕਹਿੰਦਾ ਪੱਟੀ ਦੇ ਨਾਲ ਇੰਨਾ ਖੜਾ ਮੁੜ ਕੇ, ਪੁੱਛਿਆ ਵੀ, ਨੀ ਪਰਿਵਾਰ ਵੀ, ਬਾਈ ਲੋੜ ਹੈ, ਤੁਹਾਨੂੰ ਕੋਈ ਸੰਜੇ ਨੀ ਖੜਾ ਹੋਰ ਬਸ ਸੰਜੇ ਪਿੱਛੇ ਇੰਨੀਆਂ ਲੜਾਈਆਂ ਲਈਆਂ ਉਹਨੇ ਕਮੇਟੀ ਆਲਿਆਂ ਨਾਲ ਪੰਗੇ ਲਏ ਇਹਨੇ, ਪ੍ਰਿੰਸ ਨੂੰ ਸੀਟ ਤੋਂ ਹਟਾਇਆ ਸੰਜੇ ਪਿੱਛੇ ਹੀ ਹੋਇਆ ਸਾਰਾ ਕੁਛ ਉਹੀ ਤਾਂ ਗੱਲ ਆ ਬਸ।
ਤਾਂ ਜਾਂਦੇ ਰਹੀਦਾ। ਅੱਜ ਜਾਣਾ ਆਵਾਂ? ਚੱਲਦੇ ਆ ਮੋਟਰਸਾਈਕਲ ਏ
ਨਹੀਂ-ਨਹੀਂ ਅੱਜ ਨਹੀਂ ਜਾ ਹੋਣਾ ਅੱਜ ਬ੍ਰਦਰ ਆਇਆ ਛੋਟਾ ਜਿਹਾ ਘੁੰਮਣ ਕਿਤੇ।
ਅੱਛਾ-ਅੱਛਾ, ਅੱਛਾ ਮਹਿੰਦੀਪੁਰ ਬਾਲਾ ਜੀ ਗਿਆ?
ਨਹੀਂ, ਉੱਥੇ ਨੀ ਗਿਆ ਕਦੇ।
ਮਹਿੰਦੀਪੁਰ ਬਾਲਾ ਜੀ, ਭਰਾਵਾਂ ਜਾ ਕੇ ਜਦੋਂ ਗੇਟ ਐਂਟਰ ਹੋਇਆ ਜੇਹਰਾ ਤੇਰੇ ਤੇ ਕੋਈ ਚੀਜ਼ ਹੈ, ਤੂੰ ਚੀਕਾਂ ਮਾਰਦੇ ਈ ਜਾਏਂਗਾ।
ਹਾਂ ਲੋਕੀ ਗੋਦੀ ਚ ਚੱਕ ਕੇ ਲੈ ਜਾਂਦੇ ਨੇ ਚਾਰ-ਚਾਰ ਬੰਦੇ ਚੱਕ ਕੇ ਲੈ ਜਾਂਦੇ ਨੇ ਅੰਦਰ ਵੀ ਭੱਜ ਨਾ ਲਵੇ ਹੁਣ ਇਹ ਚੀਜ਼।
ਅੱਛਾ ਜੀ।
ਉੱਥੇ ਤਾਂ ਜਿਵੇਂ ਤੂੰ ਅੰਦਰ ਚਲੇ ਗਿਆ ਅੰਦਰੋਂ ਤੂੰ ਪ੍ਰਸ਼ਾਦ ਲੈ ਕੇ ਬਾਹਰ ਨੀ ਆ ਸਕਦਾ। ਉਹ ਪ੍ਰਸ਼ਾਦ ਉੱਥੇ ਹੀ ਸੁੱਟ ਕੇ ਆਉਣਾ ਪੈਂਦਾ ਜੇ ਤੂੰ ਖਾ ਲਿਆ ਤਾਂ ਦੋ-ਤਿੰਨ ਚੀਜ਼ਾਂ ਤੇਰੇ ਨਾਲ ਚੱਲ ਪੈਣੀਆਂ।
ਅੱਛਾ ਜੀ।
ਹਮ ਉੱਥੇ-ਉੱਥੇ ਉਹ ਹੈ ਨਾ ਮੇਨ ਮਾਨਤਾ ਬਾਬਾ ਜੀ ਦੀ, ਹਨੂੰਮਾਨ ਜੀ ਦੀ।
ਹਮ
ਹਾਂ ਭੂਤ ਪ੍ਰੇਤ ਉੱਥੇ ਕੱਢ ਤਨੇ
ਅੱਛਾ ਵੀ ਪ੍ਰਸ਼ਾਦ ਖਾਣਾ ਨੀ
ਪ੍ਰਸ਼ਾਦ ਲੈ ਕੇ ਪਿੱਛੇ ਮੁੜ ਕੇ ਵੀ ਨੀ ਦੇਖੀਦਾ। ਸਿੱਧਾ ਜਾਈਦਾ ਸਾਈਡ ਤੇ ਪ੍ਰਸ਼ਾਦ ਸੁੱਟ ਕੇ ਲੰਘ ਜਾਈਦਾ ਖਾਈਦਾ ਵੀ ਨੀ ਪ੍ਰਸ਼ਾਦ।
ਉੱਥੇ ਖਾਂਦੇ ਨੀ ਪ੍ਰਸ਼ਾਦ? ਤੇ ਲੋ ਹੀ ਨਾ ਜਾ ਤੇ ਖਾਣਾ ਨੀ।
ਨਹੀਂ ਲੈਣਾ ਤਾਂ ਹੁੰਦਾ ਹੀ ਹੈ, ਮਤਲਬ ਉਹ ਖਾਈਦਾ ਨੀ ਜੇ ਖਾ ਲਿਆ ਤਾਂ ਉਹ ਨਾਲ ਤੁਰ ਪੈਂਦੇ ਨੇ। ਹਮ ਉਹਦੇ ਮੰਦਿਰ ਦੇ ਬਿਲਕੁਲ ਸਾਹਮਣੇ ਨਾ ਇੱਕ ਉਹ ਹੈ ਜੱਗਾ ਬਣੀ ਹੋਈ ਉੱਥੇ ਰ ਤੂੰ ਰੇਤ ਚ ਜਿੰਨਾ ਮਰ ਜੀ ਲੁੜਕੀ ਚੱਲ ਪਲਟਬਾਜੀਆਂ ਮਾਰੀ ਚੱਲ। ਚਿਪਕੂ ਤੱਕ ਨੀ। ਇਤਾ ਦੀ ਰੇਤ ਆਂ ਉਥੇ।
ਦ।
ਹੁੰ।
ਜ ਸੁਣਾ ਪ੍ਰਸ਼ਾਦ ਸੁੱਟੇ ਦੇਨਾ ਉੱਥੇ।
ਵਰਿੰਦਾਵਨ ਵੀ ਐ ਰਮਨ ਰੇਤੀ। ਔਥੇ ਵੀ ਮਤਲਬ ਜਿਵੇਂ ਮਰਜੀ ਤੁਸੀਂ ਅ ਔਦੇ ਵਿੱਚ ਲੁੜਕੀ ਚਲੋ ਤੁਹਾਡੇ ਰੇਤ ਚਿਪਕਣੀ ਐ ਜੀ, ਨਿਕਲ ਜਾਨੀ ਏ ਸਰੀਰ ਚ ਜਦੇ।
ਸੈ਼ਰੋ ਮਾ ਰੇਤੀ ਤਾਂਈ ਕੈਣੈ ਐ। ਅੱਛਾ, ਅੱਛਾ, ਵਰਿੰਦਾਵਨ ਤੂੰ ਵੀ ਕਈ ਵਾਰ ਜਾ ਆਇਆ ਨਾ।
ਵਰਿੰਦਾਵਨ ਤੋਂ ਚਾਰ ਪੰਜ ਵਾਰੀ ਜਾ ਆਯਾ ਮੈਂ। ਔਨਾਂ ਦੀ ਕਿਰਪਾ ਨਾਲੇ ਜਾ ਕੇ ਆਯਾ, ਹੁਣ ਤਾਂ ਜਾ ਨੀ ਸਕਦਾ ਔਥੇ ਕੋਈ।
ਨਵੰਬਰ ਪਿਛਲੇ ਸਾਲ ਵੀ ਗੇ ਥੇ, ਮੈਨੂੰ ਲਗਦਾ ਤੁਸੀਂ ਕੈ ਰੇ
ਹਾਂ। ਨਹੀਂ ਆਹ ਸਾਲ ਨੀ ਗਏ ਅਸੀਂ, ਪਿਛਲੇ ਸਾਲ ਨੀ ਗਏ ਹੈਗੇ ਬਈ ਔ ਬਈਆ ਬਿਮਾਰ ਹੋ ਗਏ ਸੀਗੇ। ਹਾਂ, ਪ੍ਰੋਗਰਾਮ ਕੈਂਸਲ ਹੋ ਗਿਆ ਸੀ ਹੁਣ ਇਸ ਵਾਰ ਦੇਖ ਰੇ ਆਂ, ਹੈਂ।
ਸਲਾਹ ਤਾਂ ਬਣਾਈ ਵੀਦੀ ਤੁਸੀਂ ਕੈੰਦੇ ਤਾਂ ਮੈਨੂੰ ਜਾਂ ਗਡੀ ਤੋ
ਹਾਂ, ਸਲਾਹ ਤਾਂ ਬਣ ਗਈ ਸੀ, ਨਈ ਜਦੋਂ ਰੋਬਿੰਨ ਨਾਲ ਜਾਂਦੇ ਸੀ ਓਦੋਂ ਤਾਂ ਗਏ ਸੀ ਅਸੀਂ।
ਰੋਵੀਨ ਨਾ ਗੱਡੀ ਚ ਵੀ ਗਏ?
ਨਾ, ਨਾ ਰੋਵੀਨ ਨਾਲ ਜਦੋਂ ਅਪਾਂ ਜਾਂਦੇ ਸੀ ਔਦੋਂ ਸਲਾਹ ਬਣੀ ਸੀ ਔਦੋਂ ਤਾਂ ਜਾ ਕੇ ਆਏ ਸੀ ਅ
ਆ ਤਾ ਤੇ ਤਦੋਂ ਤੇ ਜਾ ਆਏ ਸੀ, ਹਾਂ।
ਔਸ ਤੋਂ ਬਾਦ ਨੀ ਮਤਲਬ ਪਿਛਲੇ ਸਾਲ ਨੀ ਗਏ।
ਅੱਛਾ, ਪਿਛਲੇ ਸਾਲ ਨੀ ਗਏ। ਪੰਜ ਸੌ ਕਿਲੋਮੀਟਰ ਤਾਂ ਹੋਉ ਘਟ ਤੋਂ ਘਟ ਤੁਰਨ ਤੋਂ ਹੈਨਾ।
ਹਜਾਰ ਦੇ ਨੇੜੇ ਹੋਉਗਾ।
ਵਰਿੰਦਾਵਨ। ਨਹੀਂ ਯਾਰ ਐਨਾ ਨੀ ਹੈਗਾ, ਹਜ਼ਾਰ ਤੋਰੇ ਤੋਂ ਉ ਆਪਣਾ ਅਯੋਧਿਆ ਈ ਏ।
ਓ, ਹਾਂ, ਪੰਜ ਸੌ ਛੇ ਸੱਤ ਸੌ ਕਿਲੋਮੀਟਰ ਹੋਉ।
ਹਾਂ ਜਦ ਤੇਈ ਹਜ਼ਾਰ ਕਿਲੋਮੀਟਰ ਦਾ ਜੋਧੀਐ ਈ ਯਾਰ ਅੱਛਾ।
ਘੁੰਮਦੇ ਰੈਨਾ ਚਾਈਦਾਏ ਬੰਦੇ ਨੂੰ। ਮੁੜ ਕੇ ਤਾਂ ਸਾਹ ਐਂ ਖੁੱਸ ਕਰਕੇ ਨਿਕਲ ਜਾਨੇ ਆ, ਔ ਚਲੋ ਏਹ ਤਾਂ ਯਾਰ ਹੁਨ ਦੇਖ ਸੇਬ ਅ ਪੇਟੀ ਚ ਦੋ ਚਾਰ ਸੇਬ ਖ਼ਰਾਬ ਹੁੰਦੇ ਆ ਪੇਟੀ ਓ ਗਲ ਜਾਂਦੀ ਆ ਓਹ ਕੰਮ ਹੋ ਗਿਆ।
ਹੂੰਆ।
ਕੀ ਪਤਾ ਕੇੜੀ ਨੀਤ ਲੇ ਕੇ ਬੰਦਾ ਬੈਠਾ ਫ ਚ।
ਹਾਂ ਗੱਲ ਤਾਂ ਸਹੀ ਐ। ਪਰ ਔਨਾਂ ਨੇ ਕੋਈ ਸੇਫਟੀ, ਔਨ੍ਹੀਂ ਪਾਈ ਯਰ ਕੁਛ ਨੀ ਪਾਯਾ ਸੇਫਟੀ ਵਾਸਤੇ ਨਾ। ਰਿਸਕ ਤਾਂ ਲੇ ਈ ਜਾੜੇ ਨੇ।
ਤਾਂਹੀ ਕਹਿੰਦੇ ਹਾਂ ਤੇੈਰੀ ਸਿੱਖੋ ਪਤਾ ਨਹੀਂ ਹੁੰਦਾ ਪਾਣੀ ਕਦੋਂ ਖਿੱਚ ਲਵੇ
ਯਾਰ ਇਹ ਜਗਾ ਜਾਓ ਵੀ ਨਾ ਦੇਖ ਕੇ ਆ ਜਾ ਮੈ ਕਿਹਾ ਕਿਉਂ ਚ ਪ ਪੰਗੇ ਲੈਂਨੇ ਹਾਂ ਕਿ ਨਹੀਂ
ਅਸੀਂ ਡੈਮ ਚ ਜਾ ਕੇ ਆਏ ਹਾਂ
ਹੈਂ
ਜਦੋਂ ਅਸੀਂ ਜਾਣਾ ਪਿਕਚਰ, ਮੈਂ ਸੀਗਾ ਇੰਦਰਜੀਤ ਸੀ ਜਿਹੜਾ ਆਪਣੇ ਨਾਲ ਪੜ੍ਹਦਾ ਹੁੰਦਾ ਸੀ ਮੁੰਡਾ
ਹਮ
ਅਸੀਂ ਤਿੰਨ ਚਾਰ ਜਾਣੇ ਸੀਗੇ ਅਸੀਂ ਨੈਣਾ ਦੇਵੀ ਤੋਂ ਬਾਬਾ ਬਾਲਕ ਨਾਥ ਜਾ ਰਹੇ ਸੀਗੇ ਅਸੀਂ ਗਏ ਸੀ ਡੈਮ ਦੇ ਥਰੂ ਕਿਸ਼ਤੀਆਂ ਦੇ ਵਿੱਚ ੱਚ
ਹੋ ਬਰ
ਹਾਂ ਤੇ ਮੈਂ ਨਾ ਉੱਥੇ ਤੈਰਨ ਲੱਗ ਗਿਆ। ਮੈਨੂੰ ਕਹਿੰਦਾ ਯਾਰ ਤੂੰ ਬਾਹਰ ਆ ਜਾ ਵੀ ਰਹਿੰਣ ਦੇ ਤੈਰਨ ਨੂੰ, ਮੈਂ ਕੁੱਛ ਨੀ ਹੁੰਦਾ ਯਾਰ ਤੈਰੀ ਆਉਂਦੀ ਆ ਮੈ ਲਂਗ ਕੇ ਜਾਣਾ ਅੱਗੇ। ਜਿੱਥੇ ਤੱਕ ਜਾ ਹੁੰਦਾ ਮੈਂ ਮੇਰੇ ਖਿਆਲ ਚ ਮੇਰੇ ਖਿਆਲ ਚ ਅਤੇ ਚਾਲੀ ਪੰਜਾਹ ਫੁੱਟ ਅੱਗੇ ਗਿਆ ਹੋਊਗਾ ਸਾਡੇ ਚੀਕਾ ਮਾਰਨ ਲੱਗ ਗਏ ਕਹਿੰਦੇ ਵਾਪਸ ਆ ਜਾ ਉਦੇ ਜਾਨਵਰ ਹੁੰਦੇ ਆ ਮਗਰ ਮੱਛ ਹੁੰਦੇ ਆ ਉਹ ਸਾਲਿਆਂ ਨੇ ਮੈਨੂੰ ਡਰਾ ਤਾ ਮੈਂ ਜਲਦੀ ਜਲਦੀ ਵਾਪਿਸ ਆਇਆ। ਹਾਂ ਮੈਂ ਤਾਂ ਸਵੀਮਿੰਗ ਕਰ ਲੈਂਨਾ।
ਕਊ ਨਈ
ਹਾਂ ਨਾ ਉਹ ਕੈਂਪਾ ਨਹੀਂੀ ਸੀ ਹੁਦਾ ਮੁੰਡਾ ਇੱਕ ਆਪਣੇ ਨਾਲ ਸਿਕੰਦਰ ਸਾਡੇ ਨਾਲ ਹੁੰਦਾ ਸੀ ਤੇ ਉਹਨੇ ਸਿਖਾਈ ਸੀ ਮੈਨੂੰ ਤੇ ਉਸ ਤੋਂ ਬਾਅਦ ਬੇ ਨੂੰ ਵੀ ਮੈਂ ਸਿਖਾਈ ਆ ਸਵੀਮਿੰਗ ਇੱਥੇ ਤਾਂ ਬੰਦਾ ਬਹਾਦਰ ਸਿਖਾਉਦੇ ਨੇ
ਬੰਦਾ ਵੈ ਕੋਲਜ ਦੇ
ਸ਼ਾਮ ਨੂੰ ਸ਼ਾਮ ਨੂੰ ਪੰਜ ਤੋਂ ਛੇ ਮੇਰੇ ਖਿਆਲ ਸੱਤ ਵਜੇ ਤੱਕ ਹੁੰਦੇ ਆ
ਫ੍ਰੀ ਫ੍ਰੀ
ਹਾਂ ਪੰਦਰਾਂ ਕ ਸੌ ਹਮ
ਮਹੀਨੇ ਟ੍ਰੇਨਰ ਦੇਣਾ ਪੈਂਦਾ ਹੈ
ਮਹੀਨੇ ਚ ਦਸ ਦਿਨ ਚ ਆਪ ਛਾਲੀਆਂ ਮਾਰਦਾ ਹੁੰਦਾ ਬੰਦਾ। ਹਮ ਹਾਂ ਡਰ ਨਿਕਲ ਜਾਂਦਾ ਏ। ਐਕਟੀਵਿਟੀਜ਼ ਹੈ ਯਾਰ ਬੰਦੇ ਨੂੰ ਕਰਨੀਆਂ ਚਾਹੀਦੀਆਂ
ਸਰੀਰ ਫਿੱਟ ਰਹਿੰਦਾ ਕਹਿੰਦੇ
ਹਾਂ ਹਾਂ ਅੰਦਰ ਆਪਣੀਆਂ ਜਿਹੜੀਆਂ ਹੁੰਦੀਆਂ ਮਾਸਕ ਪੇਸੀਆਂ ਐਨ ਖੋਲ੍ਹ ਜਾਂਦੀਆਂ ਨੇ
ਜ਼ੋਰ ਪਾ ਪਾਣੀ ਦਾ ਜ਼ੋਰ ਬਹੁਤ ਹੁੰਦਾ ਹੈ
ਹਮ ਚੱਲਦੇ ਪਾਣੀ ਚ ਨਹੀਂ ਪਤਾ ਲੱਗਦਾ ਖੜੇ ਪਾਣੀ ਦੇ ਵਿੱਚ ਹੁੰਦਾ
ਕ ਹਿਸਾਬ ਕਿਤਾਬ ਰੱਖਣਾ ਦਾ ਹੱਥ ਪੈਰ ਸੀ ਉੱਧਰ ਰੱਖਣੇ ਉਹਨਾਂ ਨੇ
ਉਹ ਆਪੇ ਦੱਸ ਦਿੰਦੇ ਨੇ ਸਾਰਾ ਕੁਛ ਤੈਨੂੰ ਟ੍ਰੇਡ ਕਰਨਗੇ ਟਰੇੇਡ ਕਰਨ ਤੋਂ ਬਾਅਦ ਐਂ ਤਾਂ ਤੂੰ ਖੜਾ ਰਹਗਾ ਇੰਨਾ ਕੁ ਤੇਰੇ ਮੇਰੇ ਖਿਆਲ ਛਾਤੀ ਤੱਕ ਪਾਣੀ ਰਹੂਗਾ ਇਹ ਤ ਥੱਲੇ ਨੀ ਉੱਤੇ ਨੀ ਹੁੰਦਾ ਇੰਨਾ ਕੁ ਪਾਣੀ ਹੁੰਦਾ ਫਿਰ ਬੰਦਾ ਜਲਦੀ ਸਿੱਖ ਜਾਂਦਾ ਚ
ਫਿਰ ਤਾਂ ਜਾ ਨੈ ਛਾਲ ਮਾਰੇ ਬੰਦਾ ਤਾਂ ਵੀ ਨਿਕਲੇ ਚਲਵਾਉਣਾ
ਹਾਂ ਇਹ ਤਾਂ ਚੱਲਦੇ ਪਾਣੀ ਚ ਤਾਂ ਬੰਦਾ ਮਿੰਟ ਕਿਲੋਮੀਟਰ ਪਾਰ ਕਰ ਦਿੰਦਾ
ਹਾਂ ਉਹ ਤਾਂ ਫਿਰ ਪਾਣੀ ਦਾ ਵਾਹ ਵੀ ਤੇਜ਼ ਹੁੰਦਾ ਨਾ
ਹਮ ਉਹਾ ਹਰਿਦੁਵਰ ਗਏ ਸੀਗੇ ਅਸੀਂ ਜਦੋਂ ਫੁੱਲ ਬਣ ਗਏ ਆ
ਮੰਮੀ ਦੇ
ਉਦੋਂ ਮੇਰਾ ਬੇਟਾ ਤੇ ਭਤੀਜਾ ਤਾਂ ਸੰਗਲ ਫਨ ਕੇ ਖੜੇ ਸੀ ਉਹ ਵਿੱਚ ਮਾਰੀ ਛਾਲ ਮੈ ਗਿਆ ਉਹ ਪਰਰੇ ਨਾ ਅੱਧ ਕਿਲੋਮੀਟਰ ਪਾਰ ਕਰ ਗਿਆ ਮੈਂ ਅੱਛਾ
ਦੂਆ ਪਸਾ ਚੱਲ ਗਿਆਦਾ ਹੈ
ਜੇ ਨਹੀਂ ਗਿਆ ਤਾਂ ਇੱਧਰ ਸੀ ਫੇਰ ਮੈਨੂੰ ਵਾਪਸ ਆਉਨਾ ਔਖਾ ਹੋ ਜਾਣਾ ਸੀ ਜਿਵੇਂ ਹਾਂ ਜਿਵੇਂ ਗੰਗਾ ਪਾਰ ਕਰਦਾ ਫਿਰ ਤਾਂ ਮੈਨੂੰ ਲੱਗਦਾ ਮੈਂ ਤਿੰਨ ਕਿਲੋਮੀਟਰ ਪਾਰ ਕਰ ਜਾਣਾ ਸੀ
ਹਾਂ ਚੌੜਾਈ ਬਹੁਤ ਆ ਪਰ ਉਹ ਪਾਣੀ ਬਹੁਤ ਤੇਜ਼ਜ ਗੰਗਾ ਲਣਾ
ਪਾਣੀ ਸ਼ਾਮ ਨੂੰ ਜਿਆਦਾ ਤੇਜ਼ ਹੋ ਗਿਆ ਜਦੋਂ ਆਰਤੀ ਹੁੰਦੀ ਹੈ ਨਾ ਉਹ ਤੋਂ ਬਾਅਦ ਪਾਣੀ ਦੀ ਸਪੀਡ ਵੱਧ ਜਾਂਦੀ ਹੈ ਹਮ
ਪਾਣੀ ਤਾਂ ਫੇਿਰ ਬਰਫ਼ ਵਰਗਾ ਠੰਡਾ ਹੁੰਦਾ। ਹਾ
ਬਰਫ਼ ਜਾਂਦੀ ਉਪਰੋਂ ਪਿੰਘਲ ਕੇ ਹੋ ਸਾਫ਼ ਪਤਾ ਪਾਣੀਆਂ
ਸੀ ਹਾਂ।
ਆਹ ਸਾਉਣ ਦੇ ਮਹੀਨੇ 'ਚ ਮੈਲਾ ਜਾ ਹੋਇਆ ਪੇ
ਉਹ ਤਾਂ ਯਾਰ ਉੱਪਰ ਬਾਰਿਸ਼ਾਂ ਹੁੰਦੀਆਂ ਨੇ ਫੇਰ ਉਹ ਮਿੱਟੀ ਮਟੀ ਸਾਰੀ ਵਿੱਚ ਮ
ਹਾਂ। ਉਹਦੇ ਨਾਲ ਫ਼ਰਕ ਪੈ ਜਾਂਦਾ ਹਨਾ।
ਪਰ ਬੜਾ ਰੁਦਰ ਰੂਪ ਸੀਗਾ ਗੰਗਾਈ ਦਾ ਇਸ ਸਵਾਰ ਬਹੁਤ ਤੇਜ਼ ਸੀ ਪਾਣੀ।
ਅੱਛਾ।
ਆਰਤੀ ਤੋਂ ਬਾਅਦ ਇੱਕ ਫੁੱਟ ਉੱਚਾ ਹੋ ਜਾਂਦਾ ਪਾਣੀ।
ਹੈਂ
ਆਰਤੀ ਤੋਂ ਬਾਅਦ ਇੱਕ ਫੁੱਟ ਉੱਚਾ ਹੋ ਜਾਂਦਾ ਪਾਣੀ
ਅਛਾ ਜੀ ਦਿਖ ਲੈ ਕੁਦਰਤੀ ਖੇਡ ਆਰਤੀ ਵੀ ਰੋਜ਼ ਕਰਦੇ ਡਧੀ ਉਹ ਫਿਰ ਸਿਰ ਹੁੰਦੀ ਹਨਾ।
ਸਵੇਰੇ ਵੀ ਹੁੰਦੀ ਹੈ ਸ਼ਾਮੀ ਵੀ ਹੁੰਦੀ ਹੈ।
ਹੂੰ ਮੈਂ ਵੀ ਜਾ ਕਹਿ ਆਯਾ ਚਾਰ ਦੋ ਤਿੰਨ ਸਾਲ ਪਹਿਲਾਂ ਗਿਆ ਸੀ।
ਅੱਛਾ
ਕਿੱਥੇ ਠਹਿਰਦੇ ਕਿੱਥੇ ਫਿਰ ਉ
ਠਹਿਰਦੇ ਥੋੜ੍ਹੀ ਹੁੰਨ ਅਸੀ ਅਸੀਂ ਬਸ ਮੱਥਾ ਸਵੇਰੇ ਨਿਕਲੀ ਦਾ ਸ਼ਾਮ ਨੂੰ ਘਰੇ ਰਾਤ
ਆਹ ਪੁੱਥੇ ਦੀ ਫੁੱਲ ਪਾ ਕੇ ਤੇ ਨਾ ਦੀ ਨਾਲ ਆ ਜਾਂਦਾ। ਬੰਦਾ
ਹੂੰ ਵੈਸੇ ਤਾਂ ਉੱਥੇ ਧਰਮਸ਼ਾਲਾ ਹੈਗੀਆਂ ਨੇ ਉੱਥੇ ਰਹਿ ਲੋੋ ਗੋਬਿੰਦਗੜ੍ਹ ਵਾਲਿਆਂ ਦੀ ਧਰਮ ਸ਼ਾਲਾ ਵੀ ਹੈਗੀ ਆ ਉੱਥੇ
ਹਾਂ ਬਹੁਤਟ ਉੱਥੇ ਰਹਿ ਗਿਆ ਮੈਂ
ਗੋਬਿੰਦਗੜ੍ਹ ਵਾਲਿਆਂ ਦੇ ਇਹ 'ਚ ਜਾਣੇ ਆ ਧਾਰਮਿਕ ਤਰੀਕੇ ਮਤਲਬ ਜਿੱਥੇ ਦੇਖੋ ਉਹ ਦੀ ਧਰਮਸ਼ਾਲਾ ਕਿਤੇ ਨਾ ਕਿਤੇ ਮਿਲਜੂਗੀ
ਮਿਲ ਤਾਂ ਜਾਊਗੀ ਪਰ ਉੱਥੇ ਸਿਫਾਰਸ਼ੀ ਨੂੰ ਦਿੰਦੇ ਆ ਕਮਰੇ ਇਹ ਨਹੀਂ ਮਿਲਦੇ ਹਰੇਕ ਨੂੰ
ਉਹ ਤਾਂ ਹੈ ਹੀ ਐ ਇੱਥੋਂ ਹੀ ਪਹਿਲਾਂ ਸ਼ਪਾਰਸ ਲਵਾ ਕੇ ਜਾਵੇ ਭਾਈ ਆ ਰਹੇ
ਹਾਂ ਲਾਲੇ ਤੈਨੂੰ ਪਤਾ ਆਪਣਾ- ਆਪਣਾ ਦੇਖਦੇ ਨੇ, ਉਹਨੇ ਆਪਣੇ- ਆਪਣੇ ਕਮਰੇ ਬਣਾਏ ਮੈਂ ਸਾਰੇ ਆਪਣੇ ਹਿਸਾਬ ਨਾਲ ਚੱਲਦੇ ਨੇ, ਆਮ ਬੰਦੇ ਨੂੰ ਨਹੀਂ ਦਿੰਦੇ ਉਹ ਕਮਰਾ